ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਾਸਰੀ ਕਾਲ ਦੀਦੀ, ਜੀ।
ਕੀ ਔਰ ਕੀ ਹਾਲ-ਚਾਲ ਐ?
ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਹਾਂਜੀ ਮੈਂ ਵੀ ਬਹੁਤ ਵਧੀਆ ਹੋਰ ਘਰ ਪਰਿਵਾਰ ਸਾਰੇ ਕਿੱਦਾਂ?
ਹਾਂਜੀ ਬਹੁਤ ਵਧੀਆ ਜੀ।
ਹੋਰ ਕੀ ਚੱਲਦਾ ਪਿਆ?
ਬਸ ਬੈਠੇ ਸੀਗੇ, ਤੁਹਾਡਾ ਫੋਨ ਆ ਗਿਆ।
ਹਾਂਜੀ ਬਸ ਮੈਂ ਕਿਹਾ ਬੜੇ ਦਿਨ ਹੋ ਗਏ ਸੀ ਫੋਨ ਨੀ ਲਾਇਆ, ਤੁਸੀਂ ਚੰਗਾ ਕੀਤਾ ਅੱਜ ਫੋਨ ਲਾ ਲਿਆ।
ਹਾਂਜੀ-ਹਾਂਜੀ
ਹੋਰ ਮੈਂ ਇਹ ਕਹਿਣਾ ਸੀ ਕਿ ਨਾ, ਮੈਂ ਨਾ ਹੁਣ ਯੋਗਾ ਸਿਖਾਨੀ ਆ।
ਅੱ
ਮੈਡੀਟੇਸ਼ਨ ਤੇ ਯੋਗਾ, ਤੇ ਤੁਸੀਂ ਸਿੱਖਣਾ ਤੇ ਦੱਸ ਦੋ, ਤੁਹਾਨੂੰ ਪਤਾ ਹੈ ਨਾ ਅੱਜ ਦੇ ਟੈਮ 'ਚ ਕਿੰਨੀਆਂ ਬਿਮਾਰੀਆਂ ਚੱਲੀਆਂ। ਪਈਆ ਨੇ। ਨਿੱਕੀ-ਨਿੱਕੀ ਉਮਰ ਚ ਕਿਸੇ ਦੇ ਗੋਡੇ ਦਰਦ ਨੇ ਕਿਸੇ ਦਾ ਸਿਰ ਦਰਦ ਏ, ਕਿਸੇ ਦਾ ਕਿੱਥੇ ਦਰਦ ਏ। ਤੇ ਇਸ ਕਰਕੇ ਨਾ ਮੈਂ ਹੁਣ ਪਿੱਛੇ ਮੇਰੀ ਪੜ੍ਹਾਈ ਖਤਮ ਹੋਈ ਹੈ ਪੂਰਾ ਕੋਰਸ ਸੀ ਮੇਰਾ ਇਹਦਾ। ਪਿਛਲੇ ਸਾਲ ਹੀ ਖ਼ਤਮ ਹੋਇਆ ਤੇ ਹੁਣ ਮੈਂ ਸ਼ੁਰੂ ਕਰ ਲਿਆ ਮੈਡੀਟੇਸ਼ਨਸ ਕਲਾਸਾਂ, ਤੇ ਤੁਸੀਂ ਆਣੀਆਂ ਹੋਏਗੀਆਂ ਨਾ ਤੁਸੀਂ ਆਣਾ ਹੋਏਗਾ ਨਾ ਤੇ ਜ਼ਰੂਰ ਦੱਸਣਾ ਮੈਨੂੰ।
ਹਾਂਜੀ ਬਿਲਕੁਲ ਜੀ ਦੱਸਾਂਗੇ ਤੇ, ਕਿਹੜੀ ਜਗ੍ਹਾ ਹੈ ਤੁਹਾਡਾ ਜੀ?
ਐ ਬਸ ਮੇਰੇ ਘਰ ਦੇ ਤੁਹਾਨੂੰ ਮੇਰਾ ਘਰ ਤੇ ਪਤਾ ਹੀ ਹੈਗਾ ਨਾ ਤੇ ਮੈਂ ਤੁਹਾਨੂੰ ਵਟਸਐਪ ਤੇ ਫੇਰ ਵੀ ਲੋਕੇਸ਼ਨ ਸ਼ੇਅਰ ਕਰਦਾਂਗੀ ਮੇਰੇ ਘਰ ਤੇ ਨਾਲ ਹੀ ਹੈਗਾ ਬਿਲਕੁਲ ਉਸੇ ਗਲੀ ਤੇ ਥੋੜ੍ਹੇ ਜਾ ਅੱਗੇ ਆ ਕੇ, ਤੇ ਉੱਥੇ ਹੀ ਹੈਗੀ ਏ। ਕਿਉਂਕਿ ਤੁਹਾਨੂੰ ਪਤਾ ਉੱਥੇ ਸਾਰਾ ਗਰੀਨਰੀ ਏਰੀਆ ਹਰਾ-ਭਰਾ ਹੈਗਾ ਤੇ ਤਾਂ ਕਰਕੇ ਮੈਂ ਉੱਥੇ ਹੀ ਖੋਲਿਆ। ਤਾਂ ਕਿ ਮੈਡੀਟੇਸ਼ਨ ਕਰੇ ਕੋਈ ਆਵਾਜ਼ ਵਗੈਰਾ ਤੇ ਨਹੀਂ ਆਏਗੀ ਨਾ, ਤੇ ਪੇੜ ਪੌਦੇ ਵੀ ਤੁਹਾਨੂੰ ਪਤਾ ਕਿੰਨੇ ਲੱਗੇ ਹੋਏ ਨੇ।
ਹਾਂਜੀ, ਤੇ ਫੀਸ ਕਿੰਨੀ ਹੋਏਗੀ?
ਫੀਸ ਕੀ ਕਹਿੰਦੇ ਨੇ ਤੁਸੀਂ ਕੋਈ ਨੀ ਵਿਜਿਟ ਕਰਨ ਆ ਜਾਣਾ ਤੇ ਮੈਂ ਤੁਹਾਨੂੰ ਫੀਸ ਤਾਂ ਦੱਸ ਦਾਂਗੀ ਕੋਈ ਇੰਨੀ ਵੱਡੀ ਗੱਲ ਨੀ ਹੈ। ਮੈਂ ਸਗੋਂ ਸਾਰਿਆਂ ਨੂੰ ਫੋਨ ਲਾਂਦੀ ਸੀ ਚਲੋ ਤੁਸੀਂ ਚੰਗਾ ਕੀਤਾ ਫੋਨ ਲਾ ਲਿਆ ਮੈਂ ਤੁਹਾਨੂੰ ਵੀ ਦੱਸ ਦਿੱਤਾ।
ਹਾਂਜੀ ਤੇ ਮੈਂ ਆਪਣੇ ਦੋਸਤਾਂ ਨਾਲ ਲੈ ਆਵਾਂਗਾ ਅਤੇ ਤਿੰਨ-ਚਾਰ ਜਣੇ ਹੋਵਾਂਗੇ ਅਸੀਂ।
ਅੱਛਾ
ਹਾਂਜੀ-ਹਾਂਜੀ
ਉਹਨਾਂ ਨੇ ਵੀ ਸਿੱਖਣਾ ਹੈਗਾ?
ਹਾਂਜੀ-ਹਾਂਜੀ ਉਹ ਪਹਿਲੇ ਹੀ ਕਹਿੰਦੇ ਪਏ ਸੀ ਮੈਨੂੰ ਤੇ ਮੈਂ ਹੁਣ ਤੁਸੀਂ ਕਹਿ ਦਿੱਤਾ ਤੇ ਹੁਣ, ਕੋਈ ਨੀ ਉਹਨਾਂ ਨੂੰ ਵੀ ਕਹਿ ਦਾਂਗਾ।
ਹਾਂਜੀ ਚਲੋ ਇਹ ਤੇ ਬੜੀ ਚੰਗੀ ਗੱਲ ਏ ਤੇ ਪਰ ਨਾ ਫਿਰ ਨਾ ਉਹਨਾਂ ਨੂੰ ਮੈਂ ਅਲੱਗ-ਅਲੱਗ ਟਾਈਮ ਤੇ ਆਣਾ ਪਏਗਾ ਕਿਉਂਕਿ ਮੇਰੇ ਬੈਚ ਨਾ ਬੜੇ ਸਾਰੇ, ਬੰਦੇ ਹੈਗੇ ਨੇ।
ਹਾਂਜੀ-ਹਾਂਜੀ, ਟਾਈਮ ਮਤਲਬ ਤੁਸੀਂ ਦੱਸ ਦਿੰਦੇ।
ਹਾਂਜੀ ਇੱਕ ਤੇ ਮੈਂ ਮੋਰਨਿੰਗ 'ਚ ਸਵੇਰੇ ਬੁਲਾਨੀ ਆ। ਇੱਕ ਸ਼ਾਮ ਦਾ, ਤੇ ਇੱਕ ਸ਼ਾਮ ਦੇ ਵਿੱਚ ਜ਼ਿਆਦਾਕਰ ਲੇਡੀਜ਼ ਆਂਦੀਆਂ ਨੇ।
ਹਾਂਜੀ, ਸ਼ਾਮ ਨੂੰ ਕਿਸ ਟਾਈਮ ਆਈਦਾ ਜੇ?
ਸ਼ਾਮ ਨੂੰ ਐਈ, ਪੰਜ ਤੋਂ ਸਾਢੇ-ਛੇ ਤੱਕ ਦਾ ਟਾਇਮ ਹੈਗਾ।
ਹਾਂਜੀ ਠੀਕ ਐ, ਕੋਈ ਨੀ ਆਜਾਂਗਾ ਓਰ ਸਵੇਰੇ ਮੌਰਨਿੰਗ ਦਾ ਟਾਈਮ
ਸਵੇਰੇ ਦਾ ਵੀ ਹੈਗਾ, ਸੇਮ ਟੈਮ ਹੈਗਾ। ਪੰਜ ਤੋਂ ਛੇ ਵਜੇ ਦਾ, ਟਾਇਮ ਇੱਕੋ ਜਿਹਾ ਹੀ ਰੱਖਿਆ ਹੋਇਆ ਹੈ। ਤੇ ਇੱਕ ਵਾਰੀ ਕੀ ਕਹਿੰਦੇ ਨੇ ਬੱਚਿਆਂ ਦਾ, ਜਿਵੇਂ ਤੁਸੀਂ ਸਾਰੇ ਤੇ ਸਕੂਲ, ਕਾਲਜ ਵਾਲੇ ਬ ਚੇ ਹੋਗੇ ਨਾ, ਤਾ ਇਹਨਾਂ ਦਾ
ਹਾਂਜੀ ਕੋਈ ਨੀ, ਮੈਂ
ਟਾਇਮ, ਹਾਂਜੀ। ਹਾਂਜੀ।
ਹਾਂਜੀ, ਬਿਲਕ
ਤੇ, ਹਾਂਜੀ!
ਮੈਂ ਕਿਹਾ ਫੇਰ, ਕਦੋਂ ਤੋਂ ਆਈਏ?
ਤੇ ਤੁਸੀਂ ਇੱਕ ਵਾਰੀ ਆ ਜਾਣਾ, ਪਹਿਲੇ।
ਹਾਂਜੀ।
ਤੁਹਾਨੂੰ ਕੋਈ ਹੋਰ ਮਤਲਬ ਮੈਡੀਟੇਸ਼ਨ ਵਗੈਰਾ, ਤੇ ਤੁਸੀਂ ਪਹਿਲੇ ਕਦੇ ਕੀਤਾ ਵੈਸੇ ਟ੍ਰਾਏ
ਨਹੀਂ, ਹਲੇ ਤੱਕ ਤੇ ਨਹੀਂ ਕੀਤਾ।
ਯੋਗਾ ਵੀ ਨੀ ਕੀਤਾ ਤੁਸੀ ਕਦੀ?
ਯੋਗਾ ਕਦੀ-ਕਦੀ ਕੀਤਾ, ਮਤਲਬ ਪਹਿਲੇ ਸਕੂਲ ਵਿੱਚ ਹੁੰਦਾ ਸੀ ਨਾ
ਅੱਛਾ-ਅੱਛਾ, ਨਹੀਂ ਕਦੀ-ਕਦੀ ਨਾਲ ਤੇ ਦੇਖੋ ਕੰਮ ਨੀ ਚੱਲਦਾ, ਅੱਜ ਦੇ ਟਾਈਮ ਚ ਬੰਦੇ ਕੋਈ ਇੰਨੀ ਜ਼ਿਆਦਾ ਟੈਨਸ਼ਨਾ ਨੇ, ਸਟ੍ਰੈੱਸ ਹੈਗਾ ਦਿਮਾਗ ਚਾਹੇ ਕੋਈ ਸਟੂਡੇਂਟ ਹੈਗਾ ਯਾ, ਕਿਸੇ ਵੀ ਜੌਬ ਤੇ ਜਾਂਦਾ ਪਿਆ ਇਸ ਲਈ ਮੈਡੀਟੇਸ਼ਨ ਤਾ ਬੜਾ ਜਿਆਦਾ ਜ਼ਰੂਰੀ ਹੋਗਿਆ, ਤੇ ਤਾਂ ਕਰਕੇ ਪਹਿਲੇ ਤਾਂ ਨਾ ''ਮੈਂ ਅ, ਵੱਡੀ ਉਮਰ ਦੀਆਂ ਜਿਹੜੀਆਂ ਲੇਡੀਜ ਸੀ ਨਾ, ਉਹਨਾਂ ਨੂੰ ਸਿ ਖਾਂਦੀ ਸੀ, ਲੇਕੀਨ ਹੁਣ'ਮੈਂ ਕਾਫ਼ੀ ਟਾਇਮ ਤੋਂ ਸੋਚਿਆ, ਕਿ ਬੱਚਿਆਂ ਨੂੰ ਵੀ ਇਸ ਚੀਜ਼ ਬਾਰੇ ਪਤਾ ਹੋਣ ਚਾਹੀਦੀ ਨਾ। ਕਿਉਂਕਿ, ਸਕੂਲਾਂ ਵਗੈਰਾ'ਚ ਸਿਖਾਂਦੇ ਨੇ, ਲੇਕਿਨ ਕਾਫੀ ਕਾਰ ਬੱਚੇ ਅੱਜ-ਕੱਲ ਪੜ੍ਹਾਈ ਦੇ ਚੱਕਰ ਵਿੱਚ ਬਹੁਤ ਟੈਂਸ਼ਨ ਵਗੈਰਾ ਲੈਂਦੇ ਨੇ, ਚਾਰ-ਚਾਰ ਪੰਜ-ਪੰਜ ਘੰਟੇ ਪੜ੍ਹਨਾ। ਅਪਨਾ ਕੋਚਿੰਗ ਤੇ ਜਾਣਾ, ਤੇ ਫਿਰ ਮੈਡੀਟੇਸ਼ਨ ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ।
ਹਾਂਜੀ। ਮੈਂ, ਤੇ ਬਸ
ਹਾਂਜੀ-ਹਾਂਜੀ।
ਮੈਂ ਕਿਆ ''ਮੈਂ ਤੇ ਬਸ ਸੱਤ-ਅੱਠ ਦਿਨ ਹੀ ਕੀਤਾ ਸੀ, ਯੋਗਾ ਉਸ ਤੋਂ ਬਾਅਦ ਦੁਬਾਰਾ ਸੋਚਿਆ ਹੀ ਨਹੀਂ ਮੈਂ, ਹੁਣ ਤੁਹੀ ਕਹਿ ਰਹੇ ਹੋ, ਤੇ ਕਰਲਾਂਗੇ
ਨਹੀਂ-ਨਹੀਂ ''ਮੈਂ ਇੱਕ ਵਾਰੀ ਤੁਸੀਂ ਆਣਾ ਜ਼ਰੂਰ ਵੇਖਲੋ ਤੁਹਾਨੂੰ ਅਗਰ ਸਹੀ ਲੱਗੇ ਤੇ ਜ਼ਰੂਰ, ਨਹੀਂ ਤਾਂ ਮੈਂ ਤੁਹਾਨੂੰ ਟਿਪਸ ਦੇ ਦੇਂਨੀ ਆਂ। ਤੁਸੀਂ ਉਹਦੇ ਅਕੋਰਡਿੰਗ, ਜਿਵੇਂ ਦੇਖ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਜਲਦੀ ਉੱਠਿਆ ਕਰੋ। ਦੇਖੋ ਸਵੇਰੇ ਜਲਦੀ ਉੱਠਣ ਦੇ ਬੜੇ ਜ਼ਿਆਦਾ ਫਾਇਦੇ ਹੈਗੇ ਨੇ, ਔਰ ਸਵੇਰੇ ਜਲਦੀ ਉੱਠਕੇ ਤੁਸੀਂ ਐ ਨੀ, ਕਿ ਸਵੇਰੇ ਕਿ ਉੱਠਕੇ ਫੋਨ ਚਲਾਣ ਲੱਗ ਜਾਓ, ਨਹੀਂ, ਬਿਲਕੁਲ ਵੀ ਨੀ ਤੁਸੀ ਸਵੇਰੇ ਉੱਠਕੇ ਹਰੀ ਘਾਂਸ ਤੇ ਚਲਿਆ ਕਰੋ।
ਹਾਂਜੀ-ਹਾਂਜੀ, ਪਾਰਕ'ਚ?
ਹਾਂਜੀ ਪਾਰਕ ਤੇ ਜਾਇਆ ਕਰੋ, ਚਾਹੇ ਆਪਣੀ ਛੱਤ ਤੇ ਟਹਿਲ ਲਿਆ ਕਰੋ।
ਹਾਂਜੀ, ਕੋਈ ਨਹੀਂ
ਕਿਉਂਕਿ ਬੱਚਿਆਂ ਨੂੰ ਤੇ ਵੈਸੇ ਵੀ, ਤੁਸੀਂ ਤੇ ਹਜੇ ਸਕੂਲ'ਚ ਬਾਰਵੀਂ'ਚ ਸਾਰਾ ਪੜ੍ਹਦੇ ਹੋ, ਤੇ ਤੁਹਾਨੂੰ ਤਾਂ ਵੈਸੇ ਵੀ ਜਲਦੀ ਉੱਠਣਾ ਚਾਹੀਦਾ। ਸਵੇਰੇ ਉੱਠਕੇ ਪੜਨਾ ਚਾਹੀਦਾ। ਹਨਾ, ਫਿਰ ਤੁਹਾਨੂੰ ਪਤਾ ਕਿ ਅੱਜ-ਕੱਲ ਛੋਟੇ-ਛੋਟੇ ਬੱਚਿਆਂ ਨੂੰ ਵੀ ਇੰਨੀ ਜ਼ਿਆਦਾ ਦਿੱ ਦਿੱਕਤ ਹੋ ਗਈ, ਕਿਸੇ ਨੂੰ ਕੀ ਦਿੱਕਤ ਏ, ਡਿਪਰੈਸ਼ਨ ਦੀ ਦਿੱਕਤ ਆ ਗਈ ਏ। ਕਿਸੇ ਨੂੰ ਬਸ ਓ ਸੋਚਕੇ, ਓਵਰਥਿੰਕਿੰਗ ਦੀ ਪ੍ਰੌਬਲਮ ਆ ਗਈ ਏ। ਤਾਂ ਕਰਕੇ ਮੈਂ ਸਟਾਟ ਕੀਤਾ ਹੈਗਾ।
ਹਾਂਜੀ ਬਹੁਤ ਵਧੀਆ, ਕੋਈ ਨਹੀਂ ਆ ਜਾਂਗੇ, ਤੇ ਹੋਰ ਕੋਈ ਦੱਸ ਦਿੰਦੇ, ਸਵੇਰੇ ਜਲਦੀ ਉੱਠ ਧੰਦੇ ਫੈਦੇ
ਹਾਂ, ਸਵੇਰੇ ਜਲਦੀ ਉੱਠਣ ਦੇ ਦੇਖੋ ਬੜੇ ਜ਼ਿਆਦਾ ਫ਼ੈਦੇ ਹੈਗੇ ਨੇ, ਹੁਣ ਤੁਸੀਂ ਸਕੂਲ ਚ ਹੈਗੇ ਹੋ, ਤੁਸੀਂ ਅਗਰ ਸਵੇਰੇ ਜਲਦੀ ਉੱ ਉੱਠੋਗੇ ਤਾਂ ਆਪਣਾ ਟਹਿਲੋ। ਉਸ ਤੋਂ ਬਾਅਦ ਆਪਣੀ ਪੜ੍ਹਾਈ ਕਰੋ, ਸਵੇਰ ਦੇ ਟੈਮ ਤੁਸੀਂ ਪੜ੍ਹੋਗੇ, ਉਹ ਤੁਹਾਨੂੰ ਲੰਬੇ ਟਾਈਮ ਲਈ ਯਾਦ ਰਹੇਗਾ। ਕਿਉਂਕਿ ਸਵੇਰੇ ਇੰਨਾ ਥੋਨੂੰ ਪਤਾ ਸ਼ੋਰ-ਸ਼ਰਾਬਾ ਨਈ ਹੁੰਦਾ, ਬਿਲਕੁਲ ਵੀ ਰੌਲਾ ਨਈ ਹੁੰਦਾ। ਹਨਾ ਤੁਸੀਂ ਕੁਛ ਵੀ ਯਾਦ ਕਰੋਗੇ, ਉਹ ਥੋਨੂੰ ਲੰਬੇ ਟੈਮ ਲਈ ਯਾਦ ਰਹੇਗਾ, ਇੱਕ ਤੇ ਤੁਸੀਂ ਸਕੂਲ ਵੀ ਜਾਂਦੇ ਹੋ, ਟਿਊਸ਼ਨ ਵੀ ਜਾਂਦੇ ਹੋ, ਲੇਕਿਨ ਤੁਸੀਂ ਆਪਣੀ ਖੁਦ ਦੀ ਪੜ੍ਹਨ ਦੀ ਆਦਤ ਪਾਓ। ਇਹਦੇ ਨਾਲ ਕੰਸ਼ਨਟਰੇਸ਼ਨ ਪਾਵਰ ਵੱਧਦੀ ਐ, ਜਿਵੇਂ ਮੈਡੀਟੇਸ਼ਨ ਜਿਹੜਾ ਬੰਦਾ ਕਰਦਾ ਨਾ ਯੋਗਾ, ਮੈਡੀਟੇਸ਼ਨ, ਇਹਨਾਂ ਦੀ ਆਪਣੀ ਮਤਲਬ ਅ ਕਨਸਨਟ੍ਰੇਸ਼ਨ ਪਾਵਰ ਸਮਝ ਰਹੇ ਹੋ, ਕਿ ਨਾ ਕਈ ਬੱਚਿਆਂ ਦਾ ਮਨ ਭਟਕ ਜਾਂਦਾ, ਪੜ੍ਹਦੇ-ਪੜ੍ਹਦੇ ਫ਼ੋਨ ਵੇਖਿਆ ਤੇ ਫ਼ੋਨ ਚਲਾਣ ਲੱਗ ਜਾਂਦੇ ਨੇ। ਪੜ੍ਹਨਾ ਓਹਨਾਂ ਨੇ ਪੰਜ ਮਿੰਟ ਐ, ਫ਼ੋਨ ਓਹਨਾਂ ਨੇ ਤਿੰਨ ਘੰਟੇ ਚਲਾਣਾ, ਇਹਦੇ ਨਾਲ ਥੋਡੀ ਕਨਸਨ ਟ੍ਰੇਸ਼ਨ ਪਾਵਰ ਵਧੇਗੀ।
ਹਾਂਜੀ, ਕਦੀ-ਕਦੀ ਇੰਝ ਹੀ ਹੁੰਦਾ ਮੇਰੇ ਨਾਲ ਵੀ। ਮਤਲਬ, ਪੰਜ ਮਿੰਟ, ਦਸ ਮਿੰਟ ਪੜ੍ਹਿਆ, ਉਸ ਤੋਂ ਬਾਅਦ ਫ਼ੋਨ ਚਲਾਣ ਲੱਗ ਜਾਨਾ।
ਹਾਂ, ਉਹੀ ਤੇ ਹੁਣ ਅਗਰ ਤੁਸੀਂ ਤੁਹਾਡੀ ਵਦੀਆ ਹੋਏਗੀ, ਤੁਆਡੇ ਅੰਦਰ ਇਕਾਗਰਤਾ ਹੋਏਗੀ। ਤੁਸੀਂ ਫੇਰ ਆਪਣੇ ਦੋਸਤਾਂ ਨੂੰ ਵੀ ਕਹੋਗੇ, ਕਿ ਹਾਂ ਨਾ ਤੂੰ ਵੀ ਪੜ੍ਹ। ਤੁਸੀਂ ਵੇਖਿਆ ਨੀ ਅੱਜ ਦੇ ਟੈਮ ਵਿੱਚ ਕਿੰਨੇ ਵਧੀਆ-ਵਧੀਆ ਦੋਸਤ ਹੁੰਦੇ ਨੇ, ਆਪ ਕਿਉਂ ਪੜ੍ਹਦੇ ਨੇ, ਨਾਲ ਉਹ ਆਪਣੇ ਦੋਸਤਾਂ ਨੂੰ ਫ਼ੋਨ ਕਰਕੇ ਪੜ੍ਹਾਂਦੇ ਨੇ। ਪਰ ਕਈ ਐਸੇ ਹੁੰਦੇ ਨੇ, ਆਪ ਵੀ ਨਹੀ ਪੜ੍ਹਦੇ ਤੇ ਦੂਜਿਆਂ ਨੂੰ ਵੀ ਕਹਿੰਦੇ ਨੇ ਤੂੰ ਵੀ ਕਿਤਾਬ ਬੰਦ ਕਰ ਦੇ, ਤੂੰ ਵੀ ਨਾ ਪੜ੍ਹ। ਬਸ ਓਹੀ ਗੱਲ ਐ ਨਾ, ਹਾਂਜੀ ਸਾਰਾ ਬਸ ਉਹ ਐ ਨਾ ਸਾਡਾ ਲਾਈਫ ਸਟਾਈਲ ਗ਼ਲਤ ਹੋ ਗਿਆ ਨਾ, ਐਸ ਵਜ੍ਹਾ ਦੀ ਦਿੱਕਤ ਆਂਦੀ ਐ, ਏਸ ਤੋਂ ਵਧੀਆ ਸਭ ਤੋਂ ਬੜ ਸਵੇਰੇ ਉੱਠਣ ਦੇ ਬੜੇ ਜ਼ਿਆਦਾ ਦਾ ਫਾਇਦੇ ਨੇ, ਇੱਕ ਤਾਂ ਸਾਡਾ ਮਾਇੰਡ ਬੜਾ ਫਰੈਸ਼ ਰਹਿੰਦਾ, ਸਰੀਰ ਵੀ ਫਰੈਸ਼ ਰਹਿੰਦਾ। ਹਨਾ, ਔਰ ਕੀ ਕਹਿੰਦੇ ਨੇ ਸਵੇਰੇ ਅਗਰ ਤੁਸੀਂ ਵੋਕ ਕਰ ਸਕਦੇ ਹੋ, ਟਹਿਲ ਸਕਦੇ ਹੋ ਤੇ ਹੋਰ ਵੀ ਬਹੁਤ ਵਧੀਆ।
ਕਦੀ ਕਰਨਾ ਮਤਲਬ
ਨਈ-ਨਈ, ਦੇਖੋ ਬੱਚੇ ਹੁਣ ਤੇ ਵੌਕ ਨਾ ਕਦੀ-ਕਦੀ ਤੇ ਉਹ ਕੰਮ ਨਹੀਂ ਚੱਲੇਗਾ, ਉਹ ਤਾਂ ਤੁਹਾਨੂੰ ਰੋਜ਼ ਈ ਕਰਨੀ ਪਏਗੀ ਨਾ। ਕੋਈ ਵੀ ਕੰਮ ਏ ਤਾਂ ਉਹਨੂੰ ਲਗਾਤਾਰ ਕਰੋਗੇ, ਤਾਂਹੀ ਤੁਹਾਨੂੰ ਉਹਦਾ ਪਰਿਣਾਮ ਮਿਲੇਗਾ, ਰਿਜ਼ਲਟ ਮਿਲੇਗਾ, ਐਵੇਂ ਤੇ ਕੁਛ ਨੀ ਮਿਲੇਗਾ।
ਕੋਈ ਨੀ ਹੁਣ ਚਾਲੂ ਕਰਾਂਗੇ, ਡੇਲੀ ਜਾਣਾ। ਪਾਰਕ ਵਿੱਚ ਹੀ ਆ ਜਾਵਾਂਗੇ, ਕਿਉਂਕਿ ਸਾਡੇ ਨੇੜੇ ਈ ਐ ਨਾ ਪਾਰਕ।
ਅੱਛਾ-ਅੱਛਾ, ਫਿਰ ਤਾਂ ਵਧੀਆ ਹੈਗਾ, ਸਗੋਂ ਕੀ ਕਹਿੰਦੇ ਨੇ ਅਗਰ ਤੁਸੀਂ ਯੋਗਾ ਮੇਰੇ ਨਈ ਜੁਆਇਨ ਕਰਨਾ, ਉਹ ਤੇ ਚਲੋ ਕੋਈ ਨੀ। ਫਿਰ ਵੀ ਮੈਂ ਟਿਪਸ ਤੇ ਦੇ ਦਿੰਨੀ ਆਂ, ਉਹ ਤੇ ਤੁਹਾਡੀ ਮਰਜ਼ੀ ਏ ਕਿ ਤਹਾਨੂੰ ਪਤਾ ਚਲੋ ਸਕੂਲ ਵੀ ਜਾਣਾ ਹੁੰਦਾ, ਪੜ੍ਹਨਾ ਵੀ ਹੁੰਦਾ, ਪਰ ਫੇਰ ਵੀ ਤੁਸੀਂ ਹੁਣ ਮੇਰੇ ਕਹਿਣ ਤੇ ਇੱਕ ਆਦਤ ਪਾ ਲੋ, ਸਵੇਰੇ ਜਲ ਦੀ ਉੱਠਣ ਦੀ, ਹਾਂਜੀ। ਤੇ ਹੋਰ ਤੁਸੀਂ ਰ ਵਧੀਆ ਰੋ ਰੋਟੀ ਸਬਜ਼ੀ ਖਾਓ, ਇਹ ਬਾਹਰ ਦਾ ਤਲਿਆ ਤੁਲਿਆ ਨਾ ਖਾਓ, ਕਿਉਂਕਿ ਹੁਣ ਦੇਖੋ ਗਰਮੀ ਦਾ ਮੌਸਮ ਹੈਗਾ ਅ ਤੁਸੀਂ ਬਾਹਰ ਦਾ ਖਾਓਗੇ, ਤੁਸੀਂ ਆਪਣੀ ਬੋਡੀ ਖ਼ਰਾਬ ਕਰਦੇ ਪਏ ਓ ਹਨਾ। ਔਰ ਆਪਣਾ ਜਿੰਨਾ ਹੋ ਸਕੇ ਨਾ, ਆਪਣਾ ਮਤਲਬ ਸਵੇਰੇ ਉੱਠ ਕੇ ਪੜ੍ਹਨ ਦੀ ਕੋਸ਼ਿਸ਼ ਕਰੋ। ਠੀਕ ਐ ਪਾਠ ਪੂਜਾ ਕਰੋ, ਉਸ ਤੋਂ ਬਾਅਦ ਤੁਸੀਂ ਆਪਣਾ ਪੜ੍ਹਿਆ ਕਰੋ, ਕਿਉਂਕਿ ਤੁਸੀਂ ਹੁਣ ਤੁਹਾਨੂੰ ਸਕੂਲ ਜਾਣ ਵਾਲੇ ਬੱਚੋ ਫੇਰ ਸਕੂਲ ਤੇ ਆ ਕੇ ਤੇ ਵੈਸੇ ਵੀ ਤੁਹਾਨੂੰ ਟੈਮ ਨੀ ਮਿਲਦਾ, ਟਿਊਸ਼ਨ ਚਲੇ ਗਏ, ਫਿਰ ਰਾਤੀ ਫੋਨ ਚਲਾ ਲਿਆ। ਤੇ ਘੁੰਮਣ ਚਲੇ ਗਏ ਤੇ ਸਵੇਰੇ ਉੱਠਣ ਦੀ ਆਦਤ ਪਾਓ ਤੁਸੀਂ ਤੇ ਸਵੇਰੇ ਉੱਠ ਕੇ ਪੜ੍ਹਿਆ ਕਰੋ।
ਮਤਲਬ ਅਸੀਂ ਨਾ ਮਤਲਬ ਜੇ ਹੁਣ ਆਪਣਾ ਸਰੀਰ ਸਹੀ ਰੱਖਣਾ ਤੇ ਕਿ ਕੀ ਖਾਣਾ ਚਾਹੀਦਾ ਵੈਸੇ ਸਹੀ ਹਿਸਾਬ ਨਾਲ।
ਤੇ ਤੁਹਾਨੂੰ ਤਾਂ ਜਿੰਨਾ ਹੋ ਸਕੇ ਕਿ ਪ੍ਰੋਟੀਨ ਵਾਲੀ ਸਬਜ਼ੀਆਂ ਖਾਣੀ ਚਾਹੀਦੀ ਹੈ ਜਿਵੇਂ ਸੋਇਆਬੀਨ ਹੋ ਗਈ ਪਨੀਰ ਹੋ ਗਿਆ ਹਨਾ ਤੇ ਨੋਨ ਵੈਜ ਤੇ ਲੋਕੀ ਖਾ ਲੈਂਦੇ ਨੇ। ਹਮ, ਮੱਛੀ ਹੋ ਗਏ ਅੰਡੇ ਵਗੈਰਾ ਖਾ ਲੈਂਦੇ ਨੇ। ਲੇਕਿਨ ਅੱਜ ਕੱਲ ਲ ਤੁਹਾਨੂੰ ਪਤਾ ਨੋਨ ਵੈਜ ਕੌਨ ਹੀ ਖਾਂਦਾ ਹੈ, ਅਗਰ ਤੁਸੀਂ ਵੈਜੀਟੇਰੀਅਨ ਹੈਗੇ ਤੁਸੀਂ ਸੋਇਆਬੀਨ ਖਾਓ ਪਨੀਰ ਖਾਓ ਉਹਦੇ ਚ ਬੜਾ ਪ੍ਰੋਟੀਨ ਹੁੰਦਾ ਹੈ, ਹਨਾ ਹੋਰ ਹਰੀ ਸਬਜ਼ੀਆਂ ਖਾਓ, ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਤੇ ਹਰੀ ਸਬਜ਼ੀਆਂ ਨੂੰ ਪਹਿਲੇ ਹੀ ਅਵੋਇਡ ਕਰਦੇ ਨੇ ਹਾਂਜੀ।
ਤੇ ਉਹ ਬਰੋਕਰੀ ਹੁੰਦੀ ਹੈ ਜਿਹੜੀ ਸਬਜ਼ੀ ਉਹਦੇ ਚ ਵੀ ਹੁੰਦਾ ਪ੍ਰੋਟੀਨ
ਹਾਂ ਉਹ ਤੇ ਬਹੁਤ ਵਧੀਆ ਉਹ ਹੈਲਥ ਮਤ ਲਈ ਬਹੁਤ ਵਧੀਆ ਹੈਗੀ ਆ ਬਰੋਕਰੀ ਤੇ ਬਰੋਕਲੀ
ਕੰਮ ਕਰ ਲਿਆਂਗੇ ਜੇ ਹੋਰ
ਹਾਂ ਅੱਜ ਕੱਲ ਤਾਂ ਤੁਹਾਨੂੰ ਪਤਾ ਫਾਸਟ ਫੂਡ ਵਾਲਿਆਂ ਨੇ ਤੇ ਇਹ ਵੀ ਰੱਖਿਆ ਹੋਇਆ ਹੈ ਇੰਨਾ ਅਲੱਗ ਤਰਾ ਦਾ। ਸਗੋਂ ਸਾਡੇ ਇੱਥੇ ਇੱਕ ਹੈਗਾ ਹੈ, ਦੁਕਾਨ ਉਹਨਾਂ ਨੇ ਫਾਸਟ ਫੂਡ ਦੀ ਦੁਕਾਨ ਤੇ ਉਹ ਸਾਰੀ ਹੈਲਦੀ ਸਬਜ਼ੀਆਂ ਪਾਉਂਦੇ ਨੇ, ਉਹ ਨੇ ਇੱਕ ਸਲਾਦ ਬਣਾਇਆ ਵ ਜਿਹਦੇ ਬਰੋਕਲੀ ਪਾਉਦੇ ਨੇ। ਹੋਰ ਪਤਾ ਨੀ ਬੜੇ ਸਾਰੇ ਵੈਜੀਟੇਬਲ ਦਾ ਸਲਾਦ ਬਣਾਇਆ ਹੁੰਦਾ ਜੋ ਜਿੰਮ ਜਾਣ ਵਾਲੇ ਬੰਦੇ ਨੀ ਹੁੰਦੇ ਉਹ ਵੀ ਖਾਂਦੇ ਨੇ।
ਹਾਂਜੀ।
ਅੱਜ ਕੱਲ੍ਹ ਵੇਖਿਆ ਜਾਏ ਤਾਂ ਫਾਸਟ ਫੂਡ ਤੋਂ ਇਲਾਵਾ ਵੀ ਸਾਡੇ ਮਾਰਕੀਟ ਵਿੱਚ ਬੜੀ ਸਾਰੀ ਚੀਜ਼ਾਂ ਆ ਗਈਆਂ ਨੇ, ਬਸ ਇ ਹੀ ਨਾ ਸਾਨੂੰ ਆਦਤ ਪਏਗੀ ਤੱਲੀ ਹੋਈ ਚੀਜ਼ ਖਾਣ ਦੀ, ਚਲੋ ਖਾ ਲ ਲੋ ਪਰ ਕਦੀ ਖਾਓ ਨਾ ਤੁਹਾਨੂੰ ਪਤਾ ਫੇਰ ਆਪਣੀ ਸਿਹਤ ਲਈ ਸਹੀ ਨਹੀਂ ਹੈਗੀਆਂ ਫਿਰ ਆਲਸ ਪਿਆ ਰਹਿੰਦਾ ਸਾਰਾ ਸਾਰਾ ਦਿਨ
ਹਾਂਜੀ। ਇੱਥੇ ਵੀ ਐਂਜ ਇਹੀ ਹਿਸਾਬ ਹੋਆ ਫਾਸਟ ਫੂਡ ਜਿਆਦਾ ਵੱਧ ਗਿਆ, ਲੇਕਿਨ ਉਹ ਨਹੀਂ ਹੈ।
ਨਾ ਨਾ ਫੇਿਰ ਐਵੇਂ ਢਿੱਡ ਵੱਧ ਜਾਂਦਾ ਹੋਰ ਕਿੰਨੀ ਛੋਟੀ ਛੋਟੀ ਉਮਰ ਚ ਤੁਸੀਂ ਬਿਮਾਰੀਆਂ ਲਵਾਂ ਕੇ ਬਹਿ ਜਾਂਦੇ ਹੋ ਨਾ, ਚਲੋ ਵੀਰੇ ਚੰਗਾ ਮੈਂ ਨਾ ਤੁਹਾਨੂੰ ਕਰਾਂਗੀ ਜੋ ਮੈਂ ਦੱਸਿਆ ਤੁਸੀਂ ਫੋਲੋ ਕਰਨਾ ਇਹਨੂੰ, ਹਾਂਜੀ ਸਤਿ ਸ੍ਰੀ ਅਕਾਲ ਜੀ।